ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ।
ਸਤ ਸ਼੍ਰੀਕ
ਹੈਲੋ ਹੋਰ ਕਿਵੇਂ ਹੋ?
ਹੋਰ ਕੀ ਚੱਲਦਾ ਪਿਆ।
ਠੀਕ ਓ।
ਹਾਂਜੀ ਬਸ ਵਧੀਆ ਹੋਰ ਕੀ ਚਾਲਦਾ ਪਿਆ। ਹੈਲੋ। ਹੈਲੋ ਹੈਲੋ
ਕੱਟਿਓ ਨਾ ਤੁਸੀਂ ਠੀਕ ਆ ਹੈਲੋ ਕੱਟਿਓ ਨਾ
ਜੀ ਨਹੀਂ -ਨਹੀਂ -ਨਹੀਂ
ਹੋਰ ਤੁਸੀਂ ਕੀ ਕਰਦੇ ਸੀ?
ਬਸ ਕੁਛ ਨੀ ਬੈਠੇ ਏਦਾਂ ਹੀ ਟੀਵੀ ਲਗਾਈ ਹੋਈ ਸੀ ਮੂਵੀ
ਅੱਛਾ
ਕਿਥੇ ਸੀਗੇ ਤੁਸੀਂ
ਤੁਹਾਨੂੰ ਪਤਾ ਹੋਣ ਵਾਲੇ ਵੀ
ਹਾਂਜੀ
ਹੈਲੋ
ਹਾਂਜੀ।
ਮੈਂ ਕਿਹਾ ਪਹਿਲੇ ਵਾਲੇ ਓਹੀ ਸਾਰੇ ਵਧੀਆ ਆਉਂਦੇ ਹੁੰਦੇ ਸੀਗੇ, ਹੁਣ ਵਾਲੇ ਵਧੀਆ ਲੱਗਦੇ।
ਪਹਿਲਾਂ ਵਾਲੇ ਪਹਿਲਾਂ ਵਾਲੀ ਮੂਵੀਜ਼ ਬਹੁਤ ਅੱਛੀਆਂ ਹੁੰਦੀਆਂ ਸੀ। ਹੁਣਦੇ ਹੁਣ ਇਹਦੇ ਚ ਦੇਖਣਾ ਮਤਲਬ ਹੁਣ ਤਾਂ ਫੈਮਿਲੀ ਨਾਲ ਬਹਿ ਕੇ ਵੀ ਨੀ ਆਪਾਂ ਦੇਖ ਸਕਦੇ ਕੋਈ ਵੀ ਮੂਵੀ
ਹਾਂਜੀ।
ਪਹਿਲੀ ਮੂਵੀਜ਼ ਉਹ ਕੀ ਪੂਰੀ ਫੈਮਿਲੀ ਨਾਲ ਬੈਠ ਕੇ ਆਪਾਂ ਦੇਖਦੇ ਹੁੰਦੇ ਸੀਗੇ। ਉਹ ਚੀਜ਼ ਵੱਖਰੀ ਹੁੰਦੀ ਹੁਣ ਦੀ ਮੂਵੀਸ ਜਿੱਦਾਂ ਹੈ ਕਿ ਵੀ ਫੈਮਿਲੀ ਨਾਲ ਬੈਠ ਹੀ ਨਹੀ ਸਕਦੇ, ਸਪੈਸ਼ਲੀ ਬੱਚਿਆਂ ਨਾਲ ਆਪਾਂ ਬੈਠ ਨੀ ਸਕਦੇ।
ਬੱਚਿਆਂ ਨੂੰ ਦਿਖਾ ਨਹੀ ਸਕਦੇ ਏਦਾਂ ਦੀ ਕੋਈ ਵੀ ਮੂਵੀ।
ਉਹ ਤਾ
ਪਹਿਲੇ ਟਾਈਮ ਵੱਖਰੇ ਸੀਗੇ, ਕੋਈ ਬਹੁਤ ਅੱਛੀਆਂ ਮੂਵੀਜ਼ ਹੁੰਦੀਆਂ ਸੀ ਪਹਿਲੇ ਦੀਆਂ ਤਾਂ, ਪਰ ਹੋਣ ਵਾਲੀਆਂ ਤਾਂ
ਉਈ, ਉਈ ਸਾ ਹੋਣਦੇ ਇਹਦੇ ਚ ਤਾਂ ਕੁਛ ਵੀ ਨੀ ਆ। ਬਹੁਤ ਜਿਆਦਾ ਗੰਦ ਹੈ, ਬਹੁਤ ਜਿਆਦਾ।
ਹਾਂ,
ਸੀਰੀਜ਼ ਜਿਹੜੀ ਆ ਸੀਰੀਜ਼ ਬਣਾਉਂਦੇ ਆ ਲੋਕ ਸੀਰੀਜ਼ ਦੇ ਵਿੱਚ ਵੀ ਕਿੰਨੇ ਬੱਚਿਆਂ ਨਾਲ ਸੀਰੀਜ਼ ਦੇਖ ਹੀ ਨਹੀਂ ਸਕਦੇ ਬਿਲਕੁਲ ਵੀ ਆਪਾਂ।
ਹਮ ਫੇਰ ਬਹੁਤ ਵਧੀਆ
ਪਹਿਲੀ ਮੂਵੀਜ਼ ਇਦਾਂ ਨੀ ਹੁੰਦੀਆਂ ਸੀ।
ਹਾਂਜੀ।
ੳਰ ਤੁਸੀਂ ਦੇਖਲੋ ਹਾਂਜੀ। ਪਹਿਲਾਂ ਤਾਂ ਸੀਰੀਅਲ ਵੀ ਬਹੁਤ ਬਚਪਨ ਦੇ ਵਿੱਚ ਏਦਾਂ ਮਤਲਬ ਐਤਵਾਰ ਨੂੰ ਚਲੋ ਅੱਜ ਇਕ ਮੂਵੀ ਵੀ ਲੱਗੂਗੀ। ਸੀਰੀਅਲ ਆਉਣਾ ਆ ਸਾਰਿਆਂ ਨੇ ਨਹਾ ਧੋ ਕੇ ਇਕ ਜਗ੍ਹਾ ਬਹਿ ਜਾਣਾ।
ਹਮ।
ਉਹ ਬਹਿ ਜਾਣਾ ਸਾਰਿਆ ਨੇ
ਜਿਵੇਂ ਬੱਚਿਆਂ ਦਾ ਬੱਚਿਆਂ ਦਾ ਉਹ ਆ ਜਾਂਦਾ ਸੀ ਵੀ ਬੱਚਿਆਂ ਦਾ ਸੀ ਸੋਨ ਹਾਂਜੀ ਸੋ ਪਰੀ ਦੇ ਕੇ ਆਉਂਦਾ ਹੁੰਦਾ ਸੀ ਉਹ
ਹੁਣ ਕੁਛ ਵੀ ਨਹੀਂ ਹੈ ਬੱਚਿਆਂ ਦਾ
ਆਏ ਨਾ
ਬੱਚੇ ਬੋਲਦੇ ਹੈ ਕਿ ਅਸੀਂ ਵੀ ਦੇਖਣੀ ਹੈ ਮੂਵੀ ਤਾਂ ਬ
ਉਹ ਮੋਬਾਇਲ ਤੇ ਹਾਂ ਮਬਾਇਲ ਤੇ ਤਾਂ ਹੀ ਤਾਂ ਲੱਗੇ ਪਹਿਲੇ ਮੋਬਾਇਲਾਂ ਤੇ ਕਾਰਟੂਨ ਕੁਟੂਨ ਦੇਖਦੇ ਸੀ ਹੁਣ ਮੋਬਾਇਲਾਂ ਤੇ ਅ ਟੀ ਵੀ ਤੇ ਵੇਖਦੇ ਹੁੰਦੇ ਸੀ ਕਾਰਟੂਨ ਹੁਣ ਮੋਬਾਇਲਾਂ ਤੇ ਵੇਖਣੇ ਲੱਗ ਗਏ।
ਹੁਣ ਮੋਬਾਇਲ, ਮੋਬਾਇਲ ਛੱਡਦੇ ਹੀ ਨੀ ਨੀਯਾਣੇ ਮੂਵੀਜ਼ ਦੇ ਫਿਰ ਉਹਨਾਂ ਨੇ ਉਹ ਵੀ ਇਹਦੇ ਵਿਚੋ ਹੀ ਦੇਖਣੀ।
ਹੂੰ, ਹੁਣ ਤਾਂ ਬੈਂਡ ਵੀ ਲਾਏ ਆ ਮਾਂ- ਪਿਓ ਦੇ ਕਹਿੰਦੇ ਅਠਾਰਾਂ ਪਹਲੇ ਮ ਬੋਲੇਯਾ ਨੀ ਬੱਚਿਆਂ ਨੂੰ ਕੁਛ ਬੱਚਿਆਂ ਦੀ ਮਾਂ ਬਾਪ ਦੀ ਵੀ ਗਲਤੀ ਹੁੰਦੀ।
ਹਾਂ ਨਿਆਣੇ ਕੀ ਉਹਦੇ ਵਿੱਚ ਹੀ ਹੋਈ ਜਾ ਰਿਹਾ ਨਾ
ਹਾਂਜੀ।
ਇਹਨਾਂ ਨੇ ਯੂਟਿਊਬ ਲਗਾਉਣਾ ਯੂਟਿਊਬ ਦੇ ਵਿੱਚ ਤਾਂ ਕਿੰਨੀ ਮੂਵੀਜ਼ ਸਬ ਆ ਜਾਂਦਾ ਹੈ।
ਹਾਂਜੀ।
ਨਿਆਣੇ ਉਹ ਦੇਖਦੇ ਆ।
ਹਾਂਜੀ ਤੁਸੀਂ ਕੋਈ ਕੰਮ ਕੁਮ ਜੋਬ ਜੂਬ ਤੇ ਲੱਗੇ ਹੋਏ ਹੋ।
ਹਾਂਜੀ ਨਹੀਂ ਨਹੀਂ ਨੀ ਮੈਂ ਜੋ ਨਹੀਂ ਹੈ ਨਹੀਂ ਨਹੀਂ ਨਹੀਂ।
ਅੱਛਾ।
ਮੇ ਜੋਬ ਚ ਨਹੀ ਹਾ।
ਬਸ ਘਰੇ ਹੀ ਕਰਾਉਂਦੇ ਕੰਮ ਕੁਮ
ਸਾਨੂੰ ਹਾਂਜੀ ਹਾਂਜੀ ਹਾਂਜੀ।
ਬਾਹਰੋ ਲਾਲ ਕਰਿਆ ਕਰੋ। ਮੈਨੂੰ ਤਾਂ ਪੁਰਾਣੇ ਵਾਲੇ ਮੈਂ ਹਮ ਆਪ ਕੇ ਕੌਣ ਕੁਛ ਕੁਛ ਹੋਤਾ ਹੈ ਹਾਂ ਦਿਲ ਵਾਲੇ ਦੁਲਹਨੀਆ ਲੇ ਜਾਏਗੇ ਦਿਲ ਤੋਂ ਪਾਗਲ ਹੈ।
ਉਹ ਮੂਵੀ ਸ ਉਹ ਮੂਵੀਜ਼ ਤਾਂ ਔਸਮ ਸੀਗੀਆਂ ਉਹ ਮੂਵੀ ਦੇਖਣ ਦਾ ਤਾਂ ਕੁਛ ਵੱਖਰੇ ਮਜਾ ਸੀ। ਸਾਰੇ ਜਾਣੇ ਬੈਠ ਜਾਓ ਬਈ ਦੇਖੋ ਇਹ ਚੀਜ਼ ਬਹੁਤ ਹੁੰਦੀ ਸੀ।
ਪਹਿਲੇ ਹੁਣ ਤਾ
ਹਾਂ ਹ ਹੁਣ ਦਾ
ਆਹ ਵਿੱਚ ਜੀ ਨੁੰ ਵਧੀਆ ਆਂਦੀ ਹੋਂਦੀ ਸੀ, ਹਣੀ ਮੂਵੀਜ਼ ਦਾ ਕੀ ਪਤਾ, ਕੀ ਹੋ ਗਿਆ।
ਇਹ ਹੁਣ, ਸੀਰੀਜ਼ ਆਉਂਦੀਆਂ ਸੀਰੀਜ਼ ਸ਼ੁਰੂ ਹੋਈਆਂ ਯਾਂ, ਇਹ ਸਭ ਵਿੱਚੇ ਨਾ, ਇਹ ਮੂਵੀਆਂ ਦਾ ਵੀ ਪੂਰਾ ਖੱਲਾਰਾ ਹੀ ਪੈ ਗਿਆ। ਉਹ ਦੇਖਣ ਨੂੰ, ਮੂਵੀ ਦੇਖਣ ਜਾਣਾ ਬੋਲੇ ਤਾਂ, ਪਹਿਲੇ ਚੈੱਕ ਕਰਨਾ ਪੈਂਦਾ ਯਾ। ਨਿਆਣੇ ਦੇਖੁਗੇ ਕਿ, ਨਹੀਂ।
ਜੋ ਪੁਰਾਣੇ ਐਕਟਰ ਐਕਟਰ ਦੇ ਹੁਣ ਫਿਲਮਾਂ ਦੇ ਉਹ ਵਧੀਆ ਲੱਗਦੇ। ਜੋ ਹੁਣ ਨਵੇਂ ਜਿਹੇ ਐਕਟਰ ਐਕਟਰਨਿਆ ਦੇ ਉਹ ਗੰਦ ਪਾਇਆ ਉਹਨਾਂ ਨੇ।
ਬਹੁਤ ਜ਼ਿਆਦਾ ਬਹੁਤ ਜ਼ਿਆਦਾ,
ਹਮ
ਤਾਂ ਕਿੰਨੀਆਂ ਮੂਵੀ ਸੀ ਸ਼ੋਲੇ ਹੋ ਗਏ ਮੁਹੱਬਤੇ ਇਹ ਕੁਛ ਵੱਖਰੀਆਂ ਹੀ ਸੀਗੀਆਂ। ਦੇਖੀ ਤਾਂ ਇੰਟਰਸਟ ਆਉਂਦਾ ਸੀਗਾ, ਕਾਫ਼ੀ ਚੀਜ਼ਾਂ ਦੇਖ ਕੇ ਸਿੱਖਣ ਨੂੰ ਵੀ ਮਿਲਦੀਆਂ ਸੀ। ਆਹ ਹੁਣ ਤਾਂ ਹੁਣ ਕੀ ਦੇਖ। ਕੀ ਇਹ ਹੁਣ ਕੁਝ ਸਿੱਖਣ ਨੂੰ ਨੀ ਮਿਲਦਾ, ਪਰ ਵਿਗਾੜ ਜ਼ਰੂਰ ਦਿੰਦੇ ਨਿਆਣਿਆਂ ਨੂੰ ਕਿ ਬਈ ਆ ਦੇਖ,
ਚਲੋ ਇਹ ਥੇਠ ਤੇ ਕਿੰਨੇ ਜਾਂਦੇ ਹੁੰਦੇ ਸੀ ਲੋਕ ਮੂਵੀਆਂ ਦੇਖਣੇ ਹੁਣ ਘੱਟ ਜਾਂਦੇ।
ਉਹ, ਬਹੁਤ ਹੁੰਦਾ ਸੀ।
ਹੁਣ ਬਸ ਕੋਈ-ਕੋਈ ਫੇ, ਫੇਮਸ ਕੋਈ ਫਿਲਮ ਆ ਜਾਂਦੀ, ਫਿਰ ਦੇਖਣੇ ਜਾਂਦੇ ਆ। ਆਮ ਨੀ ਜਾਂਦੇ, ਪਹਿਲੇ ਤਾਂ ਹਰ ਹਫ਼ਤੇ ਜਾਂਦੇ ਹੁੰਦੇ ਸੀ।
ਉਹ ਕੀ ਬੋਲਦੇ, ਇਹਨੂੰ ਪ੍ਰੋਜੈਕਟਰ ਵੀ ਲਗਾ ਲੈਂਦੇ। ਤੁਸੀਂ ਸਾਰੇ ਜਣੇ ਇਕੱਠੇ ਹੋ ਗਏ, ਮੂਵੀ ਦੇਖਣ ਲਈ। ਪ੍ਰੋਜੈਕ, ਪ੍ਰੋਜੈਕਟਰ ਲਗਾਉਂਦੇ ਹੁੰਦੇ ਸੀ ਨਾ, ਪਹਿਲੇ ਟਾਈਮ ਤੇ।
ਹਾਂਜੀ।
ਚੀਜ਼ਾਂ ਵੀ ਵੱਖਰੀਆਂ, ਸਾਰੇ ਜਾਣੇ ਇਕੱਠੇ ਹੋਕੇ ਐਤਵਾਰ ਨੂੰ, ਮੂਵੀ ਦੇ
ਐਤਵਾਰ ਨੂੰ, ਓਹੀ ਨਾ, ਐਤਵਾਰ ਨੂੰ ਪੱਕਾ ਜਾਂਦੇ ਹੀ ਜਾਂਦੇ ਸੀ।
ਹ ਉਹੀ।
ਹਾ
ਆ ਹੁਣ ਤਾਂ, ਹਜ਼ਾਰ ਵਾਰੀ ਸੋਚਣਾ ਪੈਂਦਾ। ਹਾਂ, ਚੀਜ਼ ਉਹ ਤਾਂ ਬਹੁਤ ਹੁਣ ਦੀ, ਤਾਂ ਬਹੁਤ ਮਹਿੰਗੀਆਂ ਆ, ਹੁਣ ਦਾ ਮੂਵੀ ਦੇਖ ਖਣ ਜਾਣ ਨੂੰ ਬੋਲੇ ਤਾਂ ਹਜ਼ਾਰ ਵਾਰ ਸੋਚਣਾ ਪੈਂਦਾ ਹੈ ਕਿ, ਬਈ ਬੱਚੇ ਵੀ ਹੈ, ਉਹਨਾਂ ਨੂੰ ਕਿੱਦਾਂ ਨਾਲ ਲੈਕੇ ਜਾਵਾਂਗੇ, ਹਰ ਚੀਜ਼
ਪਹਿਲੇ ਦੱਸ-ਦੱਸ ਰੁਪਏ ਦਾ, ਪੰਜ-ਪੰਜ ਰੁਪਏ ਦਾ, ਪੋਪਕੋਨ ਜੇ ਆਂਦੇ ਹੁੰਦੇ ਸੀ। ਹੁਣ ਤਾਂ ਪੌਪਕੋਨ ਹੀ, ਇੱਕ-ਸੌ ਅੱਸੀ, ਇੱਕਸੌ-ਸੱਤਰ ਉਹ ਸੱਤਾ ਜੇ ਵੱਡੇ ਮਾਹੋਲ ਵਿੱਚ, ਮੌਲ ਵਿੱਚ ਜਾਈਏ ਨਾ, ਬਹੁਤ ਮਹਿੰਗੇ
ਹਾਂਜੀ, ਬਹੁਤ ਮਹਿੰਗੇ। ਹਰ ਚੀਜ਼ ਦਾ ਪੈਸਾ ਹੈ, ਲੈਂਦੇ ਆ। ਉਹ ਉਹਨਾਂ ਦਾ ਮੂੰਵੀ ਦਾ ਪੈਸਾ ਨੀ ਹੁੰਦਾ, ਜਿੰਨਾ ਇਹ, ਇੱਥੇ ਏਦਾਂ ਹੀ ਲੇ ਲੈਂਦੇ।
ਹਾਂਜੀ, ਖਾਣ-ਪੀਣ ਦਾ, ਖਾਣ-ਪੀਣ ਦੇ ਲੱਗ ਜਾਂਦੇ।
ਉਹੀ- ਉਹੀ, ਹੁਣ ਉਹ ਪਹਿਲਾਂ ਵਾਲਾ ਟੈਮ ਵੱਖਰਾ ਸੀ, ਮੂਵੀ ਦੇਖਣ ਦਾ ਉਹ, ਬੜੀ ਵਧੀਆ ਹੁੰਦੀਆਂ ਸੀਗੀਆ।
ਹਾਂ, ਤੇ ਬੀਜ ਦੇ ਘਰੇ ਕੁੱਛ ਮ੍ਹਾਰਾ ਮੋਟਾ ਕਰ ਲਿਆ ਕਰੋ, ਨਾ ਕੰਮ।
ਹਾਂਜੀ।
ਜਿਵੇਂ ਕੋਈ-ਕੋਈ ਸੂਟ ਸਾੜ'ਚ ਵੇਚਣਾ
ਅਜੇ ਤੱਕ ਤਾ ਏਦਾਂ ਕੁਛ ਸੋਚਿਆ ਹੀ ਨਹੀਂ, ਅਜੇ ਤੱਕ ਤਾਂ ਬੱਚਿਆਂ ਦੇ ਪਿੱਛੇ ਹੀ ਰਹਿੰਨੇ ਆ, ਛੋਟੇ ਆ। ਹਾਂਜੀ, ਮੇਰੇ ਟਵਿਨਸ ਹੈ ਛੋਟੇ ਆ ਦੋਨੋ,
ਅੱਛਾ-ਅੱਛਾ,
ਹੂੰ, ਨਹੀਂ ਦੋਨੋ ਕੁੜੀਆਂ, ਦੋਨੋ ਕੁੜੀਆਂ ਹਾਂਜੀ, ਇਹ ਤਾਂ ਬਸ ਏਦਾਂ ਹੀ ਹੈ ਹਾਂਜੀ,
ਪੂਣੇ ਰਹਿੰਦੇ ਔ,
ਹਾਂ।
ਅੱਛਾ, ਹਾਂਜੀ। ਆ ਫਿਰ, ਓ
ਨਿਆਣੇ ਅੱਜ-ਕੱਲ ਬੋਲਦੇ ਕੁੱਝ ਟ੍ਰੇਲਰ ਦੇਖ ਲਿਆ, ਮੂਵੀ ਦਾ ਤੇ, ਚਲੋ ਵੀ। ਚੱਲੀਏ ਆਪਾ ਦੇਖਕੇ ਆਈਏ ਮੂਵੀ, ਆਪਾਂ ਏਦਾਂ ਕਰੀਏ। ਚੱਲਦੇ ਆ ਨਾ, ਮੂਵੀ ਦੇਖਕੇ ਆਵਾਂਗੇ ਏਦਾਂ ਨਿਆਣੇ ਬੱਚ ਚਿਹਰਾ ਕਰਦੇ ਆ।
ਹਾਂ।
ਹੁਣ-ਹੁਣ ਤਾ ਸਕੂਲ ਸ਼ੁਰੂ ਹੋ ਗਏ, ਹੁਣ ਉਹ
ਹੁਨ ਪਹਿਲਾਂ ਅਹ ਪਹਿਲਾਂ ਤੇ, ਕਿੰਨੇ ਬੱਚੇ ਨੂੰ ਲੈਕੇ ਘੁੰਮਕੇ ਆਂਦੇ ਹੁੰਦੇ ਸੀ। ਸ਼ਾਮ ਵੇਲੇ ਹੁਣ ਤਾਂ ਜਮੇ ਨ ਕਿਤੇ ਜਾਣਾ ਹੁੰਦਾ
ਹੁਣ ਕਿਤੇ ਗਾਰਡਨ ਵੀ ਨੀ, ਕੁਛ ਨੀ ਆ
ਮਾਹੌਲ ਵੀ ਨੀ ਨਾ ਡਰ ਲੱਗਦਾ ਜਿਵੇਂ, ਅ ਪਹਿਲੇ ਵਾਲਾ ਮਾਹੌਲੀ ਨ ਕੁਛ ਹੋ ਕੁੱਝ ਨਾਲ
ਹੋਈ, ਹੁਣ ਅੱਗੇ ਅੱਗੇ ਵੀ ਉੱਥੇ ਹੀ ਮੂਵੀਜ਼ ਰਹਿਣੀਆਂ ਸਭ ਹੁਣ
ਕੁ ਦੇਖ, ਤੁਸੀਂ ਜਗ੍ਹਾ ਜਗ੍ਹਾ ਤੇ ਅੱਗ ਲੱਗਦੀ ਸੀ, ਤਾਂ ਪਿੱਛੇ ਜੇ ਕਹਿੰਦੇ। ਜਗ੍ਹਾ ਤੇ ਅੱਗ ਲੱਗੀ ਆ।
ਹਾਂਜੀ,
ਹਾਂ ਉਹਦੇ ਕਰਕੇ ਡਰ ਵੀ ਲੱਗਦੇ, ਹਮ
ਰ ਸਪੈਸ਼ਲੀ ਬੱਚਿਆਂ ਨੂੰ ਮੂਵੀ ਦਿਖਾਵਾਂਗੇ, ਤੇ ਉਹਦੇ ਚ ਨਿਆਣਾ ਕੋਈ ਨਾ ਕੋਈ ਚੀਜ਼ ਦੇਖ ਕੇ ਸਿੱਖ ਲੈਂਦਾ, ਕਿ ਬਈ ਏਦਾਂ ਹੁੰਦਾ ਆ ਓਦਾਂ ਹੁੰਦਾ ਆ
ਹੁਣ ਤਾਂ ਬੱਚਿਆਂ ਨੂੰ ਵੀ ਡਰ ਆ, ਵੱਡਿਆਂ ਨੂੰ ਵੀ ਡਰ ਆ
ਬਹੁਤ ਜ਼ਿਆਦਾ
ਹਾਂ
ਕਾਫੀ ਇਹ ਚੀਜ਼ ਹੈਗੀ ਹੈ
ਚਲੋ ਚੱਲੀ ਜਾ ਰਿਹਾ ਏਦਾਂ ਹੀ ਹੈ, ਹਾਂ ਹੁਣ ਤਾਂ ਹੁਣ ਕੁ ਤਾਂ ਹੈ ਹੀ ਨਹੀਂ, ਚੀਜ਼
ਮਤਲਬ ਛੋਟੀ ਜਿਹੀ ਲੜਾਈ ਨੂੰ ਵੱਡੀ ਬਣਾ ਕੇ ਇੱਕ ਦੂਜੇ ਨੂੰ ਮ ਮਾਰ ਕੇ ਸਿੱਟ ਦਿੰਦੇ ਸਬਰ ਨੀ ਹੈਗਾ ਹੁਣ ਲੋਕਾਂ ਵਿੱਚ ਏਲੋ
ਫੁੱਲ ਹ
ਹਾਂਜੀ
ਕਿਹੜੀ ਚੀਜ਼
ਹੁਣ ਦਾ ਅ ਗੁੱਸ ਬਹੁਤ ਅ ਗੱਲਾਂ ਹੋ ਜਾਂਦੇ, ਗੁੱਸਾ ਕੰਟਰੋਲ ਕਰਨਾ ਚਾਹੀਦਾ
ਅੱਜ ਕੱਲ ਉਹ ਚੀਜ਼ਾਂ ਨਹੀਂ ਹੈ ਨਾ, ਏਦਾਂ ਹੀ ਉਹੀ ਮੂਵੀਆਂ ਚ ਦੇਖ ਦੇਖ ਕੇ ਸਿੱਖਦੇ ਆ ਸਾਰੇ ਕਿ ਬਈ ਏਦਾਂ ਹੁੰਦਾ ਆ ਰੀਅਲ ਲਾਈਫ ਵੀ ਓਦਾਂ ਹੀ ਸਮਝ ਲੈਂਦੇ ਸਾਰੇ
ਚਲੋ ਮੂਵੀ ਆ ਚੰਗੀਆਂ ਗੱਲਾਂ ਵੀ ਆਉਂਦੀ, ਮਾੜੀਆਂ ਵੀ ਆਉਦੇ ਉਹ ਚੰਗੀਆਂ, ਹਾਂ ਹੂ
ਚੰਗੀਆਂ ਨੂੰ ਟੈਮ ਲੱਗ ਜਾਂਦਾ
ਹਾਂ
ਉਹ ਤਾਂ ਚੀਜ਼ ਹੈਗੀ ਆ
ਹਰ
ਇਸੇ ਕਰਕੇ ਤੇ ਨਿਆਣਿਆਂ ਦਾ ਡਰ ਲੱਗਦਾ ਇਹਨਾਂ ਨੂੰ ਕੋਈ ਮੂਵੀ ਨੀ ਦਿਖਾਉਣੀ ਲੱਗਦਾ ਕਿ ਨਹੀਂ ਬੱਚਿਆਂ ਨੂੰ ਨੀ ਮੂਵੀ ਦਿਖਾਉਣੀ
ਉਹੀ ਨਾ ਉਹੀ ਵਧੀਆ ਬੱਚਿਆਂ ਦੀ ਪਰਵਰਿਸ਼ ਵਧੀਆ ਲੋ ਪੜ੍ਹਾਓ ਲਿਖਾਓ ਟਿਊਸ਼ਨਾਂ ਤੇ ਵਆ ਲਾਓ ਕੋਈ ਗੇਹ ਗੇਮਾਂ ਖਿਲਾਓ ਕੋਈ ਕੰਪਿਊਟਰ ਵਗੈਰਾ ਵਦੀਆ ਬਹੁਤ ਚੀਜ਼ਾਂ ਸਿੱਖਣੇ ਵਾਸਤੇ ਹੈਲੋ
ਭੈਣ ਜੀ ਕਾਲ ਆ ਰਿਹਾ ਇੱਕ ਰੁਕ ਜਾੋ ਹਾਂ ਤੁਹਾਨੂੰ ਕਰਦੇ ਹਾਂਜੀ